ਹੈਲੋ
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
ਵਧੀਆ ਤੁਸੀਂ ਦੱਸੋ?
ਹਾਂਜੀ, ਹਾਂਜੀ ਵਧੀਆ ਹੋਰ ਕੀ ਕਰਦੇ ਸੀ?
ਕੁਛ ਨਹੀਂ ਬੈਠੀ ਸੀ ਸੋਰੀ ਲੈਟੀ ਸੀ।
ਓਕੇ, ਘਰ ਸਭ ਠੀਕ ਨੇ?
ਹਾਂਜੀ, ਹਾਂਜੀ ਸਾਰੇ ਵਧੀਆ।
ਠੀਕ, ਠੀਕ ਰੋਟੀ ਖਾ ਲਈ ਜੇ।
ਹਮ ਹਾਂਜੀ ਖਾ ਲਈ ਸੀ। ਹੁਣ ਇੱਕੋ ਵਾਰ ਹੋਰ ਖਾਵਾਂਗੀ ਭੁਖ ਲੱਗੀ ਏ।
ਮੇਰੇ ਕੋਲ ਵੀ ਭੇਜ ਦਿਓ ਇੱਕ ਪਲੇਟ।
ਹਾਂਜੀ, ਕੋਈ ਗੱਲ ਨਹੀਂ ਫੋਟੋ ਭੇਜਾਂਗੀ। ਇਨੀ ਦੂਰ ਤਾਂ ਮੈਂ ਆ ਨਹੀਂ ਸਕਦੀ ਤੁਸੀਂ ਆ ਜਾਓ।
ਮੈਨੂੰ ਵੀ ਰਾਹ ਨੀ ਪਤਾ ਕੋਈ ਨਾ ਕੀ ਕਿਸੇ ਦੇ ਵੱਡੇ ਹੱਥ।
ਹਾਂਜੀ, ਜ਼ਰੂਰ ਆਣਾ ਤੁਸੀਂ। ਫਿਰ ਜਦੋਂ ਤੁਸੀਂ ਆਓਗੇ ਨਾ ਮੈਂ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਖਵਾਵਾਂਗੀ।
ਹਾਂਜੀ, ਹਾਂਜੀ ਜ਼ਰੂਰ।
ਹਾਂਜੀ।
ਹੋਰ ਦੱਸੋ ਤੁਸੀਂ?
ਹਮ ਬਸ ਟੀ ਵੀ ਦੇਖ ਰਹੀ ਆਂ ਆਹੋ ਰੁਕਮਣੀ ਦਾ ਨੀ ਏ ਤਾਰਕ ਮਹਿਤਾ ਦਾ ੳਲ ਚਛਮਾ ਚ
ਹਾਂਜੀ-ਹਾਂਜੀ
ਉਹ ਜਦੋਂ ਕੰਮ ਵਾਲੀ ਬਾਈ ਹੁੰਦੀ ਹੈ ਰੁਕਮਣੀ
ਹਾਂਜੀ
ਉਹ ਉਹਦਾ ਐਪੀਸੋਡ ਦੇਖਣੀ ਆ ਉਹ ਕੰਮ ਛੱਡ ਕੇ ਜਾ ਰਹੀ ਹੈ। ਹਾਂਜੀ, ਹੋਰ ਦੱਸੋ ਤੁਸੀਂ?
ਟ੍ਰੇਨ ਏ ਤੇ, ਮਤਲਬ ਮੈਂ ਛੋਟੀ ਜਿਹੀ ਸੀ ਨਾ ਤਾਂ ਤੋਂ ਹੀ ਦੇਖਦੀ
ਪਤਾ ਨੀ ਮੇਰੀ ਮੰਮੀ ਕਹਿੰਦੇ ਨੇ ਕੀ ਦੇਖਦੀ ਰਹਿੰਦੀ ਏ ਸਾਰਾ ਦਿਨ ਕਿੰਨੇ ਵਾਰ ਦੇਖ ਲਿਆ ਐਪੀਸੋਡ। ਮੈਂ ਕਿਹਾ ਮੈਨੂੰ ਅੱਛਾ ਲੱਗਦਾ ਹੈ ਮੈਂ ਚਾਹੇ ਹਜ਼ਾਰ ਵਾਰ ਵੇਖਿਆ ਹੋਵੇ
ਮੈਂ ਵੀ ਨਾ ਪਤਾ ਨਹੀਂ ਥਰਡ ਫੋਰਥ ਕਲਾਸ 'ਚ ਸੀ ਤਾਂ ਤੋਂ ਦੇਖਦੀ ਹਾਂ। ਮੇਰਾ ਏ ਹੀ ਕੰਮ ਸੀ ਸਕੂਲੋਂ ਜਾ ਕੇ ਸਿੱਧਾ ਟੀ ਵੀ ਦੇ ਅੱਗੇ ਬਹਿ ਜਾਣਾ ਬਸ ਇੱਕ ਇਹ ਤਾਰਕ ਮਹਿਤਾ
ਮੇਰੀ ਮੰਮਾ ਕਹਿੰਦੇ ਨੇ ਜਦੋਂ ਤੂੰ ਹੋਈ ਸੀ ਨਾ, ਜਦੋੰ ਦਾ ਸਟਾਰਟ ਹਾਏ ਇਹ ਤਾਂ ਹੁਣ ਤੱਕ ਖ਼ਤਮ ਨੀ ਹੋਇਆ।
ਹਾਂਜੀ-ਹਾਂਜੀ, ਕਾਫੀ ਉਹ ਬ ਚੇ ਵੀ ਵੱਡੇ ਹੋ ਗਏ ਨਾ ਉਹਦੇ ਚ ਟੱਪੂ ਔਰ ਜਿਹੜੇ ਨਾ ਟੱਪੂ ਸੇਨਾ
ਕਿੰਨੇ ਵੱਡੇ-ਵੱਡੇ ਹੋ ਗਏ ਨਾ ਉਹ, ਉਹ ਗੋਲੀ ਵੇਖਿਆ ਕਿਵੇਂ ਹਾਥੀ ਜਿਹਾ ਹੋ ਗਿਆ ਸੀ
ਹਾਂਜੀ-ਹਾਂਜੀ
ਹਾਂਜੀ ਹੋਰ ਦੱਸੋ, ਘਰ ਠੀਕ ਨੇ ਸਾਰੇ? ਹਾਂਜੀ, ਨਹੀਂ ਬਸ ਮੈਨੂੰ ਇਹੀ ਸ-ਸੋਹਣਾ ਲੱਗਦਾ ਵਰਨਾ ਤਾਂ ਮੈਂ ਰੀਲਸ ਦੇਖਦੀ ਆਂ ਯਾਂ ਫਿਰ ਯੂਟਿਊਬ ਤੇ ਸ਼ੋਰਟਸ ਦੇਖਦੀ ਆਂ ਯਾਂ ਫਿਰ ਮੈਂ ਟੀ ਵੀ 'ਤੇ ਤਾਂ ਐਈ ਦੇਖਦੀ ਹਾਂ।
ਓਕੇ-ਓਕੇ, ਤੇ ਉਹ ਮੂਵੀ ਵਗੈਰਾ
ਮੂਵੀ ਮੈਨੂੰ ਇੰਨੀ ਪਸੰਦ ਹੀ ਜਿੜੀ ਪੁਰਾਣੀ ਮੂਵੀ ਸੀ। ਨਹੀ ਸੀ ਨਾ ਥੋੜ੍ਹੀ ਇੱਕ, ਇੱਕ ਦੋ ਜਿਵੇਂ ਹਮ ਸਾਥ ਸਾਥ ਹੈ, ਵਿਵਾਹ ਦੇਖੀ ਏ ਤੁਸੀਂ ਕਦੇ?
ਮੈਂ ਵੀ ਮੈਂ ਦੇਖਦੀ ਆਂ ਹਿੰਦੀ ਮੂਵੀਜ਼ ਤੇ ਮੈਂ ਉਹਨਾਂ ਨਾਲ ਬਹਿ ਕੇ ਦੇਖੀਆਂ ਨੇ।
ਹਾਂ, ਬਸ ਮੈਨੂੰ ਇੱਕ ਤਾਂ ਉਹੀ ਪੰਜਾਬ ਮਤਲਬ ਹਿੰਦੀ ਮੂਵੀਜ਼ ਪਸੰਦ ਨੇ ਤੇ ਇੱਕ ਉਹ ਪੰਜਾਬੀ ਇੱਕ ਮੂਵੀ ਐ ਰਬ ਦਾ ਰੇਡੀਓ। ਦੇਖੀ ਏ ਤੁਸੀਂ ਇੱਕ ਔ ਇੱਕ ਇੱਕ ਉਹ ਮਤਲ ਇੱਕ ਪਾਰਟ ਵੀ ਦੇਖਾ ਉਹਦਾ ਮਤਲਬ ਤੇ ਦ-ਦੂਜੀ ਵੀ ਦੇਖੀ ਐ ਮੈਂ ਤੇ ਇੱਕ ਔਰ ਹੈ ਪੰਜਾਬ ਨਹੀਂ ਪੰਜਾਬੀ ਮੂਵੀ ਏ ਸ਼ਾਇਦ ਉਹ ਸ਼ੇਰ ਸ਼ਾਹ।
ਪਤਾ ਨੀ ਮੈਂ ਨੀ ਦੇਖੀ।
ਤੇ ਉਹ ਮੈਨੂੰ ਬੜੀ ਸੋਹਣੀ ਲੱਗਦੀ ਬਸ ਔ ਮੈਂ ਐਨ ਮਤਲਬ ਦੇਖੀ ਤ ਪਹਿਲਾਂ ਦੇਖੀ ਐ ਹੁਣ ਨੀ ਮੈਂ ਵੇਖਦੀ। ਇੱਕ ਉਹ ਭੁੱਲ-ਭੁਲੱਈਆ ਵੰਨ ਤੇ ਟੂ ਤੁਸੀਂ ਇੱਕ ਵਾਰੀ ਨਾ ਜ਼ਰੂਰ ਦੇਖਿਓ ਉਹ ਮੂਵੀ। ਸਾਰਾ ਨਾ ਗੇਮ ਪਲਟ ਜਾਂਦਾ ਪਿੱਛੋਂ ਓਹਦਾ। ਓਹਦਾ, ਭੂਲ ਭੁਲਈਆ ਫਸਟ। ਵਨ ਹਾਂਜੀ ਪਤਾ ਕੀ ਹੁੰਦਾ ਮੈਂ ਦੱਸਾਂ ਤੁਹਾਨੂੰ
ਦੱਸੋ-ਦੱਸੋ
ਅਹ ਜਿਵੇਂ ਨਾ ਉਹ ਜਿਵੇਂ ਤੁਸੀਂ ਔਰ ਮੈਂ ਦੋ ਭੈਣਾਂ ਸੀ ਉਹਦੇ ਚ
ਹਾਂਜੀ
ਤੇ ਉਹ-ਉਹ, ਉਹ ਇੱਕ ਭੈਣਾ ਤਾਂ ਅਹ ਇੱਕ ਭੈਣ ਕਰਦੀ ਸੀ ਟੂਣਾ ਟੋਟਕਾ ਠੀਕ ਹੈ ਤੇ ਉਹਦੇ ਲਈ ਨਾ ਮਤਲਬ ਉਹ ਜੇ-ਜਿਹੜੀ ਭੈਣ ਉਹਦੀ ਮਤਲਬ ਕਿ ਥੋੜ੍ਹੀ ਚੰਗੀ ਸੀ ਨਾ ਅੱਛੀ ਸੀ, ਉਹਦੇ ਲਈ ਨਾ ਰਿਸ਼ਤਾ ਆਇਆ ਸੀ, ਠੀਕ ਹੈ। ਤੇ ਉਹ ਮਤਲਬ ਕਿ ਉਹਨੂੰ ਉਹ ਰਾਸ ਨਹੀਂ ਆਇਆ ਕਿ ਇਹਦੇ ਲਈ ਰਿਸ਼ਤਾ ਕਿਵੇਂ ਆ ਗਿਆ ਤੇ ਮੇਰੇ ਲਈ ਇਹ ਰਿਸ਼ ਤਾਂ ਨਹੀਂ ਆਇਆ ਤੇ ਮੈਨੂੰ ਥੋੜ੍ਹੀ ਜਿਹੀ ਤਾਂ ਮੈਂ ਭੁੱਲ ਵੀ ਗਈ ਹਾਂ ਜੇ ਗ਼ਲਤੀ ਹੋ ਜਾਵੇ ਤਾਂ ਤੁਸੀਂ ਦੇਖ ਲਿਓ ਠੀਕ ਹੈ ਤੇ ਪਤਾ ਕੀ ਹੋਇਆ ਉਹਨੇ ਨਾ ਆਪਣੀ ਭੈਣ ਨਾ ਮਾਰਦੀ ਸੀ ਜੋ ਮਤਲਬ ਟੂਨ ਟੋਟ ਕੇ ਕਰਦੀਆਂ ਨਾ ਜਿਹੜੀ ਬੂਤ ਨ ਸੀ ਤੇ ਉਹਨੇ ਆਪਣੀ ਸ਼ਰੀਫ ਪੈਨ ਖੁਦ ਹੀ ਮਾਰਦੀ ਸੀ ਅਤੇ ਉਹ ਮਤਲਬ ਕਿ ਉਹ ਬਣ ਗਈ ਸੀ ਉਹ ਮਤਲਬ ਕਿ ਉਹਦੇ ਨਾਲ ਵਿਆ ਕਰ ਲਿਆ ਉਹਨੇ ਉਹਦੇ ਮੁੰਡੇ ਨਾਲ
ਹ
ਬ ਕੇ ਸ਼ਰੀਫ ਕੁੜੀ ਬਣ ਕੇ ਪੂਦਨੀ ਨੇ ਉਹਦੇ ਨਾਲ ਵਿਆਹ ਕਰ ਲਿਆ ਠੀਕ ਹੈ ਅਤੇ ਉਹਨਾਂ ਨੂੰ ਲੱਗਿਆ ਜਿਹੜੀ ਸ਼ਰੀਫ ਹੈ ਉਹ ਤਾਂ ਮਤਲਬ ਜਿਹੜੀ ਸ਼ਰੀਫ ਆ ਉਹ ਸਾਡੇ ਕਰਰਾਂਗੀ ਜਿਹੜੀ ਪੂਤਨੀ ਆ ਉਹ ਮਰ ਗਈ ਅਤੇ ਮਰੀ ਓਣੀ ਸੀ ਮਰੀ ਓ ਸੀ ਸ਼ਰੀਫ ਕੁੜੀ ਅਤੇ ਉਹਦੇ ਘਰ 'ਚ ਰੈਰੀ ਸੀ ਪੂਤਨੀ ਐਨੇ ਦਿਨ ਮਤਲਬ ਕਿ ਬਹੁਤ ਸਾਲਾਂ ਤੋਂ ਅਤੇ ਜਿਹੜੀ ਜਿਹੜੀ ਸ਼ਰੀਫ ਸੀ ਉਹ ਉਹ ਮਰ ਗਈ ਸੀ ਨਾ ਜਿਹੜੀ
ਹਾਂਜੀ ਹਾਂਜੀ
ਉਹਨਾਂ ਨੂੰ ਲੱਗਦਾ ਅਸੀਂ ਭੂਤਨੀ ਨੂੰ ਇੱਕ ਕਮਰੇ 'ਚ ਮਤਲਬ ਕੈਦ ਕਰਕੇ ਰੱਖ ਰਖਿਆ ਹੋਇਆ ਫੇਿਰ ਨਾ ਲਾਸਟ ਚ ਇਹ ਸਾਰਿਆਂ ਨੂੰ ਪਤਾ ਚੱਲਦਾ ਕਿ ਉਹ ਜਿਹੜੀ ਸਾਡੇ ਘਰ 'ਚ ਰਹਿ ਰਹੀ ਸੀ ਨਾ ਉਹ ਸ਼ਰੀਫ ਨਹੀਂ ਸੀ ਉਹੀ ਪੂਤਨੀ ਸੀ
ਫੇਿਰ ਫੇਰ ਕੀ ਹੋਇਆ
ਜਿਹੜੀ ਸ਼ਰੀਫ਼ ਸੀ ਉਹ ਮਤਲਬ ਉਹ ਮਾਰਦੀ ਸੀ ਤੇ ਮੈਂ ਇਹ ਮੈਨੂੰ ਦੱਸਣਾ ਆ ਨੀ ਰਿਹਾ ਤੇ ਤੁਸੀਂ ਇੱਕ ਵਾਰੀ ਮੇਰੇ ਘਰੇ ਤੇ ਜਰੂਰ ਵੇਖ ਕਿਖ ਤੁਹਾਨੂੰ ਬੜੀ ਚੰਗੀ ਲੱਗੇਗੀ ਗੇਮ ਇੱਕਦਮ ਪਲਟ ਜਾਂਦਾ ਉਸ ਮੂਵੀ ਦਾ ਨਾ ਲਾਸਟ 'ਚ
ਕੋਈ ਨਾ ਮੈਂ ਅੱਜ ਹੀ ਸ਼ਾਮ ਨੂੰ ਦੇਖਦੀ ਹਾਂ ਫੇਰ ਤੁਹਾਨੂੰ ਦੱਸਾਂਗੀ ਅਗਲੀ ਵਾਰ ਤੁਸੀਂ ਕਾਲ ਕਰੋਗੇ ਨਾ ਫਿਰ ਦੱਸਾਂਗੇ ਤੁਹਾਨੂੰ ਅਗਲੀ ਵਾਰ ਤੁਸੀਂ ਕੋਾਲ ਕਰੋ ਹਾਂਜੀ
ਚੰਗੀ ਲੱਗਦੀ ਹੈ ਮੈਨੂੰ ਤਾਂ ਮੈਂ ਦੇ ਪਰ ਥੋੜ੍ਹਾ ਜਿਹਾ ਦਰਜਿਹਾ ਵੀ ਲੱਗਦਾ ਉਹਦੇ 'ਚ ਪਰ ਬਹੁਤ ਮੈਂ ਤੁਹਾਨੂੰ ਭੇਜਾਂਗੀ ਠੀਕ ਹੈ ਤੁਸੀਂ ਦੇਖਿਓ ਜ਼ਰੂਰ
ਫਿਰ ਤਾਂ ਰਾਤ ਨੂੰ ਹੀ ਦੇਖਾਂਗੀ
ਨਹੀਂ ਨਹੀਂ ਡਰ ਲੱਗੂਗਾ ਤੁਹਾਨੂੰ ਹੁਣੇ ਵੇਖ ਲਿਓ ਤੁਸੀਂ ਹੀ ਜਦੋਂ ਕਰਦੇ ਆ ਜਾਣ
ਆ ਗਿਆ ਮੈਂ ਹੋ ਤਾਂ
ਅੱਛਾ ਅੱਛਾ ਹਾਂ ਬੱਸ ਨਾ ਮੈਨੂੰ ਇਹ ਬੜਾ ਵ ਲੱਗਦਾ ਕਿ ਗੇਮ ਨਾ ਐਵੇਂ ਪਲਟ ਜਾਂਦਾ ਉਸ ਮੂੰਹ 'ਚ ਪਹਿਲੀ ਮੂਵੀ ਮੈਂ ਵੇਖੀ ਹੈ ਜਿਹਦੇ 'ਚ ਇੰਨਾ ਗੇਮ ਪਲਟਦਾ ਹੈ
ਤੁਸੀਂ ਟੀਵ ਚ ਦੇਖੀ ਸੀ ਆ ਫੋਨ ਚ
ਮੈਂ ਟੀਵ ਇੱਕ ਵਾਰੀ ਤਾਂ ਟੀ ਵੀ 'ਚ ਆ ਰਹੀ ਸੀ ਅਤੇ ਮੈਨੂੰ ਇ ਥੋੜ੍ਹਾ ਇੰਟਰਸਟ ਨਹੀਂ ਪਿਆ ਫਿਰ ਜਦੋਂ ਸਾਡੇ ਘਰਦੇ ਲਗਾ ਕੇ ਬੈਠ ਗਏ ਮੈਂ ਦੇਖ ਜਿ ਐਵੇਂ ਹੁੰਦਾ ਨਾ ਕਿ ਕੁਛ ਵੀ ਦੇਖਦੇ ਹਾਂ ਅਸੀ ਇੰਟਰਸਟ ਨਹੀਂ ਪੈਂਦਾ ਸਾਡਾ ਅਤੇ ਜਦੋਂ ਉਹ ਦੇਖਦੇ ਰਹਿੰਦੇ ਹਾਂ ਦੇਖਦੇ ਰਹਿੰਦੇ ਹਾਂ ਫਿਰ ਇੰਟਰਸਟ ਪੈ ਜਾਂਦਾ ਹੈ ਤੇ ਫਿਰ ਜਦੋਂ ਮੈਂ ਦੇਖਦੀ ਰਹੀ ਦੇਖਦੀ ਰਹੀ ਬਹੁਤ ਸੋਹਣੀ ਫਿਲਮ ਲੱਗੀ ਮੈਨੂੰ ਤਾਂ ਉਹ
ਓਕੇ ਤੇ ਤੁਸੀਂ ਉੱਥੇ ਥੀਏਟਰ ਵਗੈਰਾ ਚ ਨਹੀਂੀ ਗਏ ਕਦੇ ਮੂਵੀ ਦੇਖਣ
ਮੈਂ ਤਾਂ ਕਦੇ ਵੀ ਨਹੀਂੀ ਗਈ ਮੈਂ ਹੁਣ ਵੀਹ ਸਾਲ ਦੀ ਹੋਣ ਲੱਗੀ ਹਾਂ ਮੈਂ ਕਦੇ ਵੀ ਨਹੀਂੀ ਗਈ ਕਿ
ਕਿੰਨੇ ਸਾਲ ਦੇ ਹੋ ਗਏ ਹੋ
ਮਤਲਬ ਕਿ ਵੀਹ ਸਾਲਾਂ ਚ ਲੱਗ ਜਾਂਗੀ ਹੁਣ ਉੱਨੀ ਦੀ ਹੋਜਗੀ ਮੈਂ
ਅੱਛਾ, ਇਣੀ ਹੀਂ ਜ਼ਲ ਜਾਓਗੇ ਠੀਕ, ਮੈਂ ਵੀ ਨਹੀਂ ਗਈ ਕਦੇ। ਐ, ਹੁਣ ਅਸੀਂ ਪੇਪਰ ਦਿੱਤੇ ਸੀ, ਤਾਂ ਮੇਰੇ ਫਰੈਂਡਸ ਨੇ ਆਪਾਂ ਸੋਚਿਆ ਸੀ, ਮੂਵੀ ਦੇਖਣ ਜਾਂਗੇ। 'ਇਸ਼ਕਾ ਦੇ ਲੇਖੇ' ਤੁਸੀਂ ਵੀ ਸੁਣੀ ਹੋਣੀ ਹੈ, ਵਾਇਰਲ ਹੋਈ। ਛਿਵ
ਹਾਂਜੀ- ਹਾਂਜੀ ਸਾਡੇ ਵੀ ਕਹਿ ਰਹੇ ਸੀ ਆਹੋ- ਆਹੋ।
ਹਾਂਜੀ- ਹਾਂਜੀ ਉਹ ਮੂਵੀ ਅਸੀਂ ਦੇਖਣ ਜਾਣੀ ਸੀ ਅਤੇ ਮੇਰੀ ਮੰਮੀ ਨੇ ਮੇਰੀ ਮੰਮਾ ਨੇ ਵੀ ਹਾਂ ਕਰਤੀ ਤੇ ਮੇਰੀ ਜਿਹੜੀ ਫਰੈਂਡ ਹੈ ਉਹਨਾਂ ਦੇ ਇੱਕ ਇੱਕ ਫਰੈਂਡ ਹੈ ਮੇਰੀ ਉਹਦੀ ਮੰਮੀ ਕਹਿੰਦੀ ਨਹੀਂ ਉੱਥੇ ਨਹੀਂ ਜਾਣਾ ਉੱਥੇ ਬੇਕਾਰ ਹੈ ਉੱਥੇ ਇੰਝ-ਉਂਝ ਹੈ ਬੱਸ ਫਿਰ ਅਸੀਂ ਗਏ ਨਹੀਂ ਹਲੇ ਉਹ ਡਿੰਪਲ ਸਿਨੇਮਾ ਕਹਿ ਰਹੀ ਸੀ।
ਅੱਛਾ- ਅੱਛਾ- ਅੱਛਾ।
ਤੇ ਉਹਦੀ ਮੰਮੀ ਕਹਿੰਦੀ ਉੱਥੇ ਨਹੀਂ ਜਾਣ ਦਿੰਦੀ ਜੇ ਤੁਸੀਂ ਘੁੰਮਣਾ-ਫਿਰਣਾ ਹੈ ਤਾਂ ਤੁਸੀਂ ਘੁੰਮ ਆਓ। ਵੀ ਉੱਥੇ ਨਹੀਂ ਜਾਣਾ। ਫਿਰ ਆਪਾਂ ਗਏ ਨਹੀਂ ਹਲੇ ਤੱਕ ਮੈਂ ਦੇਖੀ ਨਹੀਂ ਪਤਾ ਨਹੀ ਫ਼ੋਨ 'ਚ ਵੀ ਆਈ ਹੈ ਕਿ ਨਹੀਂ ਆ
ਆ ਗਈ ਨਹੀ ਫ਼ੋਨ 'ਚ ਨਹੀਂ ਹੁਣੇ ਆਈ ਉਹ
ਓਕੇ
ਤੁਸੀ ਕਿਸੇ 'ਚੋ ਅ ਕਿਸੇ ਤੋਂ ਲਿੰਕ ਮੰਗਾ ਸਕਦੇ। ਸਕਦੇ ਹੋ ਮਤਲਬ ਜਿਹ ਜਿਹਨੇ ਵੇਖ ਲਈ ਹੋਈ ਨਾ ਉਹ ਮੂਵੀ
ਹਾਂਜੀ
ਜਾਂ ਫਿਰ ਤੁਸੀਂ ਫਲਿੱਪ ਉਹ ਹੁੰਦਾ ਹੈ ਇੱਕ ਪਤਾ ਨਹੀਂ ਕੀ ਹੁੰਦਾ ਹੈ। ਇੱਕ ਐਪ ਜਿਹਾ ਹੁੰਦਾ ਮੈਨੂੰ ਥੋੜ੍ਹਾ ਜਿਹਾ ਯਾਦ ਨਹੀਂ ਆ ਰਿਹਾ।
ਹਾਂਜੀ
ਉਹ ਉਸ ਉਹ ਉਹਨੂੰ ਮਤਲਬ ਕਿ ਨੰਬਰ ਵਗੈਰਾ ਡਾਲ ਕੇ ਆਪਣਾ ਓ ਟੀ ਪੀ ਆਏਗਾ। ਤੋ ਉਹਦੇ 'ਚ ਵੀ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਪੈਸੇ ਲੱਗਦੇ ਨੇ ਸ਼ਾਇਦ ਪਰ- ਪਰ ਤੁਸੀਂ ਕਿਸੇ ਤੋਂ ਡਾਊਨਲੋਡ ਕਰਵਾ ਸਕਦੇ ਹੋ ਮੂਵੀ ਨਾ ਕਿ ਥੋੜ੍ਹਾ ਜਿਹਾ ਵੇਟ ਕਰ ਲਓ ਯੂਟਿਊਬ ਤੇ ਆ ਜਾਏਗੀ ਖੁਦ ਹੀ
ਹਾਂਜੀ-ਹਾਂਜੀ ਤੇ ਤੁਸੀਂ ਉਹ ਪੰਜਾਬੀ ਮੂਵੀ ਦੇਖੀ ਹੈ ਕੀ ਨਾਮ ਹਨਾ ਚੱਲ ਮੇਰਾ ਪੁੱਤ
ਨਾ ਯਾਰ ਮੈਂ- ਮੈਂ ਦੱਸ ਤਾਂ ਰਹੀ ਹਾਂ ਤੁਹਾਨੂੰ ਮੈਂਨੇ ਬਸ ਇੱਕ ਮੂਵੀ ਦੇਖੀ ਸੀ ਉ ਮਤਲਬ ਕਿ 'ਸ਼ੇਰਸ਼ਾਹ' ਤੇ ਇੱਕ ਉਹ ਬਸ 'ਰੱਬ ਦਾ ਰੇਡੀਓ' ਬਸ ਉਸ ਤੋਂ ਬਾਅਦ ਮੈਂ ਨਹੀਂ ਕੋਈ ਇੱਕ ਹੋਰ ਦੇਖੀ ਸੀ। ਉਹ ਮੂਵੀ ਨਹੀਂ ਆਈ ਸੀ 'ਹਨੀਮੂਨ' ਜੈਸਮੀਨ ਦੀ। ਮੈਂ ਮੇਰੀ ਭੈਣ ਨੇ ਦਿਖਾਈ ਸੀ ਉਹ ਫ਼ੋਨ 'ਚ
ਤ ਤੁਸੀਂ ਤਾਂ ਦੇਖੀ ਹੋਣੀ ਹੈ ਜੈਸਮੀਨ ਸ਼ਾਇਦ ਬਲੀਵੁੱਡ ਮੂਵੀਜ਼ ਬਨਾਉਂਦੀ ਸੀ ਨਾ।
ਹਾਂਜੀ- ਹਾਂਜੀ ਉਹ ਬੜੀ ਵੋ ਨਾ ਮਤਲਬ ਕੀ ਸਟਾਰਟਿੰਗ 'ਚ ਥੋੜ੍ਹਾ ਲੱਗਦਾ ਬਾਅਦ 'ਚ ਕਿੰਨੀ ਹੱਸੀ ਆ ਉਸ ਮੂਵੀ 'ਚ ਉਹ ਕਿੰਨੀ ਹੱਸੀ ਹੈ ਇਹ ਉਹ ਕਿਤੇ ਲੰਡਨ ਜਾਂਦੇ ਨੇ ਉਹ ਕਹਿੰਦੇ ਤੁਸੀ ਤੁਸੀ ਸਾਰੇ ਹਨੀਮੂਨ ਮਨਾਉਣ ਜਾ ਰਹੇ ਹੋ।
ਹਾਂਜੀ- ਹਾਂਜੀ ਉਹ ਕਹਿੰਦਾ ਤੁਸੀਂ ਉਹ ਕਹਿੰਦਾ ਸੀ ਤੇ ਯੂਕੇ ਜਾਣਾ ਸੀ ਪਤਾ ਨਹੀਂ ਅਸੀਂ ਐਵੇਂ ਹੀ ਕੋਈ ਲਾਈਨ ਜਿਹੀ ਬੋਲਦਾ ਉਹ ਕਹਿੰਦਾ ਲੰਡਨ ਨੂੰ ਯੂਕੇ ਕਹਿੰਦੇ।
ਕਿਰਦਾਰ ਸੀ ਉਹਦੇ ਵਿੱਚ ਉਹ ਕਹਿੰਦਾ ਕਿ ਮੈਂ ਫਲਾਈਟ 'ਚ ਸੁਰਮਾ ਵੇਚਾਗਾ ਹਾਂਜੀ।
ਬੜੀ ਫਨੀ ਹੈ।
ਫੰਨੀ ਹੈ ਉਹ ਬੜੀ ਮੂਵੀ ਹਾਂਜੀ।
ਹਾਂਜੀ- ਹਾਂਜੀ
ਹੋਰ ਦੱਸੋ ਬਸ- ਬਸ ਪੜ੍ਹੀ ਆਂ ਮੇਰੀ ਚੋਟ ਦਰਦ ਹੋ ਰਹੀ ਹੈ ਬੜੀ ਇੱਕ ਤਾਂ ਉਹ ਮਤਲਬ ਸ਼ਾਮੀਂ ਕਰਾ ਕੇ ਆਉਣੀ ਆਂ ਡੇਲੀ ਪੱਟੀ
ਹਾਂਜੀ
ਤੇ ਇਹ ਮਤਲਬ ਦੁਪਹਿਰ ਤੇ ਪਤਾ ਨੀ ਕਿਉਂ ਖਿਸਕ ਜਾਂਦੀ ਹੈ ਮੇਰੀ ਗੋਡ ਲੱਗੀ ਨਾ ਚੋਟ ਜ਼ਿਆਦਾ ਇਸ ਕਰਕੇ
ਤੁਸੀਂ ਧਿਆਨ ਰੱਖਿਓ ਆਪਣਾ ਔਰ ਵੈਸੇ ਵੀ ਤੁਸੀਂ ਪੱਕਾ ਕੱਪੜੇ ਜਿਆਦਾ ਲੈ ਕੇ ਆ ਰਹੇ ਹੋਣੇ ਹੋ।
ਜ਼ਿਆਦਾ ਮੈਂ ਕੱਪੜੇ ਤਾਂ ਮੈਂ ਉੱਤੇ ਜਾ ਰਹੀ ਸੀ ਬਸ ਤੇ ਨੀਚੇ ਡਿੱਗ ਗਈ ਕੱਪੜੇ ਤਾਂ ਮੈਂ ਜਦੋਂ ਚੋਟ ਲੱਗੀ ਫੇਰ ਲੈ ਕੇ ਆਈ ਆਂ।
ਮਤਲਬ ਪੂਰੇ ਉੱਪਰੋਂ ਡਿੱਗੇ ਹੋਏਆ ਤਿੰਨ ਚਾਰ ਸ ਸੀੜੀਆਂ ਤੋਂ ਪੂਰੀ ਉੱਪਰੋਂ ਡਿੱਗਿਆ ਆ ਤਿੰਨ ਚਾਰ
ਨਹੀਂ ਮਤਲਬ ਕਿ ਉਹ ਪਰ ਉਹ ਬਿਲਕੁਲ ਸੀੜੀਆਂ ਤੋਂਚ ਉੱਪਰ ਚੜ੍ਹ ਗਈ ਸੀ ਫਿਰ ਪੈਰ ਫਸਲਾਂ ਤਾਂ ਨੀਚੇ ਆਈਆਂ ਸਾਰੀ ਸੀੜੀਆਂ ਤੋਂ
ਹ
ਅ ਮੂੰਹ ਤੇ ਵੀ ਲੱਗੀ ਏ
ਚਲੋ ਕੋਈ ਨਾ ਠੀਕ ਹੋ ਜਾੋਗੇ ਤੁਸੀਂ ਧਿਆਨ ਰੱਖਿਓ ਬਸ ਆਪਣਾ
ਕਿ ਹ ਹੁੰਦਾ ਮੈਂ ਸਾਰਾ ਦਿਨ ਪੜ੍ਹ ਹੀ ਰਹਿੰਦੀ ਹਾਂ ਮ ਕੋਈ ਕਿਹੜਾ ਕੰਮ ਕਰਨਾ ਚਲੋ ਮੈਂ ਠੀਕ ਹੈ ਤੁਹਾਨੂੰ ਕਰਦੀ ਹਾਂ ਕੋਲ ਮੈਨੂੰ ਪਿੱਛੋਂ ਕੋਲ ਆ ਰਿਹਾ ਹਾਂਜੀ ਸਤਿ ਸ੍ਰੀ ਅਕਾਲ